ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜ਼ੀ ਠੀਕ ਹੋ ਤੁਸੀ।
ਹਾਂਜੀ ਹਾਂਜੀ।
ਹੋਰ ਬੱਚੇ ਠੇਕ ਨੇ।
ਹਾਂਜੀ ਠੀਕ ਨੇ ਆਵਾਜ਼ ਬੜੀ ਉਹ ਆ ਰਹੀ ਹੈ ਮਤਲਬ ਸ਼ੋਰ ਆ ਰਿਹਾ ਵਿੱਚੋ ਬੜਾ।
ਸ਼ੌਰ ਆ ਰਿਹਾ ਜੀ ਇੱਕ ਸੈਕਿੰਡ ਹੁਣ ਠੀਕ ਹੈ ਜੀ।
ਨਹੀਂ ਅਜੇ ਵੀ ਆ ਰਹੀ ਆਵਾਜ਼ ਆ ਰਹੀ ਵਿੱਚੋ।
ਅੱਛਾ ਅੱਛਾ ਹੋਰ ਦੱਸੋ ਮੈ ਕਿਹਾ ਪਾਣੀ ਪੂਣੀ ਪੀ ਰਹੇ ਹੋ ਮੌਸਮ ਵਿੱਚ। ਠੰਡ ਗਰਮੀ ਬੜੀ ਹੈ ਪਾਣੀ ਪੂਣੀ ਪੀਓ ਰੀਓ ਤੁਸੀਂ।
ਹਾਂਜੀ ਪਾਣੀ ਦੇ ਪੀਵੇ, ਹਾਈਡਰੇਟ ਰੱਖ ਰਹੇ ਆਪਣੇ ਆਪ ਨੂੰ ਮਤਲਬ ਪੂਰਾ।
ਹੋਰ ਤੁਹਾਡੇ ਪੌਦੇ ਠੀਕ ਨੇ?
ਹਾਂਜੀ ਹੁਣੇ ਪਾਣੀ ਦੇ ਕੇ ਆਈ ਸੀ ਬਸ, ਸਵੇਰੇ ਦਿੱਤੇ ਸੀ ਫੇਰ ਹੁਣ ਦੁੱਪ ਤਿੰਨ ਟਾਈਮ ਦੇ ਕੇ ਆਨੇ
ਤਿੰਨ ਟਾਈਮ ਦੇ ਕੇ ਆਨੇ ਹੋ। ਸਵੇਰੇ ਅੱਛਾ ਸਵੇਰੇ ਤੇ ਦੁਪਹਿਰੇ ਅੱਛਾ ਹੁਣ ਸ਼ਾਮੀ ਫਿਰ ਦਿਓਗੇ।
ਹਾਂਜੀ-ਹਾਂਜੀ।
ਅੱਛਾ-ਅੱਛਾ। ਕਿਹੜੇ ਕਿਹੜੇ ਪੌਦੇ ਰੱਖੇ ਹੋਏ ਨੇ?
ਹਾਂਜੀ?
ਕਿਹੜੇ ਕਿਹੜੇ ਪੌਜੇ ਰੱਖੇ ਨੇ ਤੁਸੀਂ?
ਸਾਡੇ ਇੱਧਰ ਹੈਗੇ ਨੇ ਜੀ। ਹ ਪੱਥਰ ਚੜਦਾ ਹੈਗਾ ਹੈ, ਧਨੀਆ ਲਾਇਆ ਦਾਵੇ। ਤੇ ਕੜੀ ਪੱਤਾ ਲਗਾਇਆ ਦਾ ਵੇ। ਤਨੀਆਂ ਹੇ। ਪੁਦੀਨੇ ਦਾ ਹੈਗਾ ਹੈ, ਜੁਵੈਨ ਦਾ ਹੈਗਾ ਹੈ। ਹੋਰ ਵੀ ਹੈਗੇ ਨੇ। ਫੁੱਲ ਵਾਲੇ ਵੀ ਹੈਗੇ ਨੇ ਅਲੱਗ-ਅਲੱਗ।
ਅੱਛਾ ਫੁੱਲ ਵਾਲੇ ਦੇ ਸਦਾਬਹਾਰ ਚੱਲਦੇ ਨੇ। ਅੱਛਾ ਉਹ ਵੀ ਹੋਣੇ ਤੁਹਾਡੇ ਕੋਲ ਵੀ ਨਾ ਸਦਾਬਾਰ ਵਾਲੇ।
ਗੁਲਾਬ ਦਾ ਵੀ ਹੈਗਾ ਹੈ।
ਗੁਲਾਬ ਵੀ ਹੈ, ਕਿਆ ਬਾਤ ਹੈ ਬਹੁਤ ਵਧੀਆ। ਤੇ ਇਹਨਾਂ ਦੇ ਰੱਖ ਰਖਾਅ ਵਿ ਤੁਸੀਂ ਕਰਦੇ ਹੋਗੇ ਨਾ ਬੜੀ ਵਧੀਆ।
ਹਾਂਜੀ ਕਰ ਲੈਂਨੇ ਹਾਂ।
ਹਾਂ ਰੱਖ ਰਖਾਵ ਬੜੀ ਜ਼ਰੂਰੀ ਹੇ ਇਹਨਾਂ ਦੀ।
ਹਾਂਜੀ-ਹਾਂਜੀ। ਉਹ ਮੌਸਮ ਜਿਵੇਂ ਬਦਲਦਾ ਨਾ, ਹੁਣ ਗਰਮੀ ਹੈ ਤੇ ਬੜਾ ਦੇਖਭਾਲ ਕਰਨੀ ਪੈਂਦੀ ਹੈ ਥੋੜੀ ਜਿਆਦਾ।
ਹਾਂਜੀ ਗਰਮੀ ਚ ਬਹੁਤ ਜ਼ਿਆਦਾ ਹੁੰਦੀ ਹੈ।
ਤੇ ਸਹੀ, ਸਹੀ ਹੋ ਜਾਂਦੇ ਨੇ ਆਪੇ ਪਾਣੀ ਪੈਂਦਾ ਰਹਿੰਦਾ ਹੈ।
ਤੁਸੀਂ ਪੌਦਿਆਂ ਨੂੰ ਉਹ ਖਾਦ ਕਿਹੜੀ ਦਿੰਦੇ ਹੋ?
ਕਿਹੜੀ ਕਿਹੜੀ ਖਾਦ ਪਾਉਂਦੇ ਹੋ ਤੁਸੀਂ?
ਖਾਦ ਦਿੰਦੇ ਆ ਉਹ ਵਾਲੀ ਕਦੀ ਉਹ ਪਾ ਦਿੰਦੇ ਆੰ ਪੱਤੀ
ਅੱਛਾ-ਅੱਛਾ ਚਾਹ ਪੱਤੀ ਨੂੰ ਸੁ ਅੱਛਾ ਚਾਹ ਪੱਤੀ ਸੁਕਾ ਕੇ ਜਿਹੜੇ ਪਾਂਦੇ ਨੇ। ਹਾਂ ਉਹ ਤਾਂ ਬੜੀ ਵਧੀਆ ਹੁੰਦੀ ਆ। ਉਹਨਾਂ ਤੇ ਮੈਂ ਬੜੀ ਮਤਲਬ ਗਰੋਥ ਵੱਧਦੀ ਪੌਦਿਆਂ ਦੀ ਹੈ ਨਾ।
ਹਾਂਜੀ। ਗੁੜਾਈ ਵੀ ਕਰਨੇ ਆ ਹਫ਼ਤੇ ਹਫ਼ਤੇ।
ਹਫ਼ਤੇ ਹਫ਼ਤੇ ਕਰਦੇ ਓ। ਅੱਛਾ ਤੇ ਮੈਂ ਚੇ-ਤ-ਉਹ ਵੀ ਕਰਦੇ ਹੋਗੇ, ਆਪਣੇ ਕੋਲ ਇਹ ਹੁੰਦਾ ਹੇ।
ਜਾਂਦਾ ਜ਼ਿਆਦਾ। ਜ਼ਿਆਦਾ ਟਾਈਮ ਵੀ ਲੰਗ ਜਾਂਦਾ, ਜਿਵੇਂ ਗਰਮੀ ਹੈ ਨਾ ਤੇ ਗਰਮੀ ਜ਼ਿਆਦਾ ਦੇਖਭਾਲ ਜ਼ਰੂਰੀ ਹੁੰਦੀ ਹੈ। ਪਾਣੀ ਵੀ ਜ਼ਿਆਦਾ ਪਾਉਣਾ ਹੁੰਦਾ ਤੇ ਕਈ ਵਾਰ ਸਬਜ਼ੀਆਂ ਦਾ ਦੇ ਦੇਣਾ, ਜਿਵੇਂ ਪਿਆਜ ਦਾ ਪਾਣੀ ਦੇ ਦਿੱਤਾ।
ਹਾਂ ਇਹ ਬਹੁਤ ਅੱਛੇ ਹੈ। ਪਿਆਰ ਜ ਪਾਣੀ ਚ ਹਮਮ-ਹਾਂਜੀ-ਹਾਂਜੀ ਹਾਂ। ਦੇਖੋ ਨਾ ਪਾਣੀ ਵੀ ਯੂਜ ਹੋ ਗਿਆ ਕੀਆ ਹੈ ਨ ਬੜਾ ਅੱਛਾ ਤਰੀਕਾ ਹ ਐਵੀ। ਪਿਆਜ ਦਾ ਪਾਣੀ ਹੋ ਗਿਆ। ਤੇ ਹਾਂਜੀ
ਕਈ ਵਜਾ ਉਮ-ਨਿਕਲਦਾ ਮੱਖਣ ਦਾ ਨਿਕਲਦਾ ਹੈ ਪਾਣੀ।
ਅਸੀਂ ਉਹ ਪਾਣੀ ਚ ਉਹ ਫਿਰ ਕਿਵੇਂ ਪਾਉਂਦੇ ਹੁੰਦੇ? ਇੱਕ ਚਮਚ ਪਾਂਦੇ ਹੋ ਇੱਕ ਲੀਡਰ ਚ ਕਿਵੇਂ ਕਰਕੇ ਐਵੇਂ ਪਾਉਂਦੇ ਹੋਗੇ ਨਾ?
ਹਾਂਜੀ-ਹਾਂਜੀ। ਮਿਕਸ ਕਰਕੇ ਹੀ ਪਾਂਦੇ ਹਾਂ। ਮਤਲਬ ਪੂਰੀ ਬੋਟਲ ਵਿੱਚ ਨਾ ਪਾਣੀ ਚ ਮਿਕਸ ਕਰ ਲੈਣਾ ਥੋੜਾ ਜਹਾ। ਮੱਖਣ ਨਾਲ ਹਾਂਜੀ।
ਤੇ ਤੁਸੀਂ ਇੱਕ ਉਹ ਵੀ ਲੈ ਕਰੋ ਸਰਸੋਂ ਦੀ ਕਲੀ ਹੁੰਦੀ ਖਲੀ।
ਅੱਛਾ-ਅੱਛਾ।
ਹਾਂ ਉਹ ਨਾ ਉਹ ਵੀ ਬੜੀ ਵਧੀਆ ਹੁੰਦੀ, ਮਗਰ ਉਹ ਸਰਦੀਆਂ ਚ ਪਾਉਂਦੇ ਹਾਂ ਅਸੀਂ ਗਰਮੀ ਇਸ ਉੱਤੇ ਬਹੁਤ ਘੱਟ ਪੈਂਦੀ ਹੈ ਉਹ ਹੁੰਦੀ ਗਰਮ ਹੈ ਨਾ ਭੋਜਿਆਂ ਨੂੰ ਬੜੀ ਹਾ ਬੜੀ ਗਰੋਥ
ਤੇ ਸਹੀ ਹੋ ਜਾਂਦਾ ਬ ਗਰਮੀਆਂ ਜ਼ਿਆਦਾ ਹੁੰਦਾ ਨਾ ਬੜੀ ਜਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਆ
ਹੋਹੁ ਜ਼ਰੂਰੀ ਹੈ
ਹਾਂ
ਅੱਛਾ ਕ ਮਜ ਦਾ ਫੋਨ ਆ ਰਿਹਾ ਅੱਛਾ ਅਤੇ ਹੋਰ ਦੱਸੋ
ਬਸ ਜੀ ਵਧੀਆ ਬਸ ਉਹਨੇ ਦੇਖ ਕੇ ਆਏ ਸੀ ਮੌਸਮ ਤੇ ਬੜਾ ਹੋ ਜਾਏ ਨਾ ਥੋੜਾ ਬਾਰਿਸ਼ਾਂ ਵਾਲਾ ਫੇਿਰ ਤੇ ਵਧੀਆ ਗਰਮੀ ਤੇ ਬੜੀ ਹੈ ਬੜੀ ਗਰਮੀ ਹੋਏਗੀ ਹੈ ਹਾਂਜੀ,
ਬਾਹਰ ਨਿਕਲਣ ਦਾ ਵੀ ਮਨ ਨਹੀਂ ਕਰਦਾ ਹੁੰਦੇ ਤੇ
ਹਮ ਜੀ ਬਹੁਤ ਜ਼ਿਆਦਾ ਗਰਮੀ ਹੋਈ ਦੀ ਏ
ਪਾਣੀ ਪੂਣੀ ਪੀਂਦੇ ਰਹਿ ਕਰੋ ਤੁਸੀਂ ਨਾਲ ਆਦਮੀ ਬੜਾ ਜ਼ਰੂਰੀ ਹੈ ਪਾਣੀ ਨਾਲ ਨਾ।
ਤੇ ਬੜਾ ਜ਼ਰੂਰੀ ਗਰਮੀ ਮਤਲਬ। ਸ਼ਿਕੰਜੀ ਬਣਾ ਲੋ ਮਤਲਬ ਬੜੇ ਜ਼ਰੂਰੀ ਹੈ ਨਾ ਨਿੰਬੂ ਪਾਣੀ ਪੀ ਲੈਂਦਾ ਬੰਦਾ। ਤ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਹਾਂਜੀ। ਮਤ ਪਾਣੀ ਅੰਦਰ ਜਾਣਾ ਰੈਣਾ ਚਾਹੀਦਾ। ਕਿਸੇ ਤਰੀਕੇ ਚ ਤੁਸੀਂ ਉਹ ਬਣਾ ਲਓ। ਮੋਜੀਟੋ ਵਗੈਰਾ ਬਣਦੇ ਨੇ ਘਰ ਦੇ।
ਹਾਂਜੀ ਉਹ ਉਹ ਤੇ ਅੱਜ ਕ ਬੜਾ ਫੇਮਸ ਨਾ ਪੁਦੀਨੇ ਦਾ ਹਾਂਜੀ ਹਾਂਜੀ ਪੁਦੀਨੇ ਨੂੰ ਨਾ ਗ੍ਰਡ। ਕਰਕੇ ਰੱਖੇ ਹਾਂਜੀ।
ਉਹ ਬੜਾ ਵਧੀਆ ਬਣਦਾ ਵ ਸੋਡਾ ਪਾ ਲੋ ਕਾਲਾ ਨਮਕ ਪਾ ਲੋ ਜ਼ੀਰਾ ਪਾ ਲੋ।
ਅ ਚੀਜ਼ ਬੁਾਓਗੇ ਸਾਨੂੰ ਜ਼ਰੂਰ ਬੁਾਉਣਾ ਅਸੀ ਵੀ ਪੀਣ ਆਵਾਂਗੇ।
ਹਾਂਜੀ ਹਾਂਜੀ ਬਿਲਕੁਲ ਕੋਈ ਨੀ।
ਅਤੇ ਹੋਰ ਲੰਚ 'ਚ ਕੀ ਖਾਧਾ ਤੁਸੀਂ ਅੱਜ।
ਅਸੀਂ ਅੱਜ ਪਨੀਰ ਬਣਾਉਣਾ ਸੀ ਪਹਿਲੇ ਫੇਰ ਅਸੀਂ ਪਨੀਰ ਦੇ ਦਿਓ ਬਣਾ ਲਏ ਪਰੌਂਠੇ।
ਕਿਆ ਬਾਤ ਹੈ ਬਹੁਤ ਵਧੀਆ ਕਿੱਤੇ ਫਿਰਥ
ਕਿਸਸੀ ਪੁਦੀਨੇ ਦੀ ਅੰਬੀ ਦੀ
ਅੱਛਾ ਅੱਛਾ ਉੱਥੇ ਪੁਲਿਸਵਾਲ ਦੇਰ ਤੋ
ਹਾਂਜੀ ਸਵਾਦ ਆ ਗਿਆ ਸੀ
ਮੈਂ ਬਹੁਤ ਵਧੀਆ ਲੱਗਿਆ ਫਿਰ ਤਰੀਕਾ ਬੜਾ ਵਧੀਆ ਨਾਲ ਕੁਛ ਲੋੜ ਨਹੀਂ ਪੈਂਦੀ ਬੰਦਾ ਅ ਕਹਿੰਦੇ।
ਹਾਂਜੀ ਕਾਰ ਦੇ। ਕਰ ਨਹੀਂ ਉਹ ਮੱਖਣ ਵਗੈਰਾ ਵੀ ਚੱਲਦਾ ਬਸ ਕੋਈ ਨੀ ਚਟਨੀ ਨਾਲ ਵੀ ਸਵਾਦ ਆ ਗਿਆ ਸੀ। ਬਸ ਆਈਓ ਗਰਮੀਆਂ ਦੇ ਮੌਸਮ ਵਿੱਚ ਮਿੱਠੀ ਲੱਸੀ। ਲੱਸੀ ਦਾ ਬੜਾ ਸਵਾਦ ਆਉਂਦਾ ਹੈ ਮਿੱਠੀ ਲੱਸੀ ਹੋਏ। ਪਰੌਂਠਿਆਂ ਨਾਲ ਮਿਕਸ ਪਰੌਂਠਿਆਂ ਨਾਲ। ਬੜਾ ਸੁਵਾਦ
ਛਿਆ ਬਾਤ ਹੈ ਬਹੁਤ ਤੁਹਾਡੀ ਗੱਲਾਂ ਸੁਣ ਕੇ ਤੇ ਮੇਰੇ ਮੂੰਹ ਚ ਪਾਣੀ ਆ ਗਿਆ। ਮੇਰੇ ਮੈਂ ਵੀ ਕੁਛ ਖਾਵਾਂ ਵੀ ਬਣਾਕੇ।
ਹਾਂਜੀ ਲੱਸੀ ਦਾ ਤੇ ਬੜਾ। ਹੁੰਦਾ ਹੈ ਬੜਾ ਟੇਸਟ ਹੁੰਦਾ ਮਤਲਬ ਜਦੋਂ ਵੀ ਗੱਲ ਹੋਏ ਨਾ। ਦਹੀਂ ਦੀ ਲੱਸੀ ਸਵਾਦ ਆ ਜਾਂਦਾ ਮਿੱਠੀ ਮਿੱਠੀ।
ਹਾਂ ਵੈਸੇ ਪੰਜਾਬੀਆਂ ਦੇ ਵਿੱਚ ਲੱਸੀ ਤੇ ਮ ਕਹਿੰਦੇ ਕਿ ਇੱਕ। ਉਹੀ ਸਪਲੀਮੈਂਟ ਕਿਵੇਂ ਉਹਨਾਂ ਦੀ ਫ ਗਰਮੀ ਹੋਵੇ ਸਰਦੀ ਉਹਨਾਂ ਦੇ ਲੈਣੀ ਲੈਣੀ ਲੱਸੀ ਤੇ
ਹਾਂਜੀ,
ਬੜਾ ਜ਼ਰੂਰੀ ਹਦਾ।
ਬਸ ਅੱਜ ਵੀ ਸੋਚਿਆ ਸੀ ਪਹਿਲੇ ਲੱਸੀ ਬਣਾਵਾਂਗੀ ਫੇਰ ਹੋ ਦਹੀ ਨੀ ਹੈਗੀ ਨੀ ਸੀ। ਹੁਣ ਅੱਜ ਰਾਤੀ ਤਾਈ ਅੱਛੀ ਤਰ੍ਹਾਂ ਜਮਾ ਕੇ ਫਿਰ ਬਣਾਵਾਂਗੇ ਕੱਲ ਲੱਸੀ।
ਤੇ ਤੁਸੀਂ ਉਹ ਐਲੋਵੀਰਾ ਦਾ ਵੀ ਯੂਜ ਕਰਦੇ ਹੋਗੇ ਐਲੋਵਰਾ ਦੇ
ਹਾਂਜੀ ਐਲੋਵਰਾ ਦਾ ਹਾਂਜੀ ਆਪਣੇ ਵਾਲਾ ਤੇ ਵੀ ਲਗਾ ਲੈਂਦੇ ਹਾਂ ਇਹ ਮਾਸਕ ਦੇ ਤੌਰ ਤੇ ਗਰੋਥ ਵਾਸਤੇ ਵਆ ਬੱਚਾ ਹੁੰਦਾ।
ਅਤੇ ਐਲੋਵੇਰਾ ਉਹ ਲੋਕ ਪੀਂਦੇ ਵੀ ਨੇ ਤੁਸੀਂ ਹਾਂਜੀ ਖਾਂਦੇ ਹੋ ਕਿਵੇਂ ਕਿਵੇਂ ਕੰਜ਼ਿਊਮ ਕਰਦੇ ਹੋ।
ਮਤਲਬ ਗ੍ਰਾਇੰਡ ਕਰਕੇ ਵੀ ਖਾ ਸਕ ਆਪ ਨਹੀਂ ਖਾ ਸਕਦੇ ਗ੍ਰਾਇੰਡ ਕਰਕੇ ਤੇ ਐਵੇਂ ਨੋਰਮਲ ਛੇਲ ਕੇ ਉਹਨੂੰ ਵਿੱਚੋਂ ਨਿਕਾਲੋਦਾ ਸਾਰਾ ਪਲਪ
ਅੱਛਾ, ਉਹ ਖਾਇਆ ਵੀ ਜਾਂਦਾ ਹੈ ਅੱਛਾ।
ਦੇ ਵੀ ਨੇ ਕਈ ਗ੍ਰਾਇੰਡ ਕਰਕੇ ਖਾਂਦੇ ਨੇ। ਕਈ ਮਿਕਸ ਕਰਕੇ ਕਈ ਚੀ ਚਾਂ ਕਈ ਜੂਸ ਬਣਾ ਕੇ ਪੀਂਦੇ ਨੇ ਐਲੋਵੇਰਾ ਦਾ
ਅੱਛਾ ਅੱਛਾ ਲੇਕਿਨ ਐਲੋਵੀਰਾ ਮੈਂ ਸੁਣਿਆ ਵੀ ਬਈ ਕਈ ਐਲੋਵੇਰਾ ਹੁੰਦੇ ਨੇ ਵੀ ਹੁੰ ਨੇ ਜ਼ਹਿਰੀਲੇ ਹੁੰਦੇ ਨੇ। ਕਈ ਨਹੀਂ ਵੀ ਹੁੰਦੇ ਕਿਹੜਾ ਸਹੀ ਹੈ ਸਾਨੂੰ ਉਹ ਨੀ ਪਤਾ ਹੁੰਦਾ ਇਹ ਸਾਰੇ ਕਿ ਪਤਾ ਕਿਹੜਾ ਹੁੰਦਾ ਇੱਦ ਲੱਗਿਆ।
ਮਤਲਬ ਮੈਂ ਤੇ ਮਤਲਬ ਵਧੀਆ ਇਹ ਯੂਜ ਸੁਣਿਆ ਬਾਕੀ ਪਤਾ ਨੀ ਅਲੱਗ ਤਰੀਕੇ ਦਾ ਤੇ ਹਜੇ ਪਤਾ ਨੀ ਇੰਨੀ ਉਹ ਲਿਜਨੀ ਆ।
ਤੇ ਕੜੀ ਪੁੱਤਾ ਯੂਸ ਕਰਦੇ ਤੁਸੀ।
ਹਾਂਜੀ। ਉਹਦਾ ਤੜਕਾ ਲਗਾਂਦੇ ਆ ਬੜਾ ਟੇਸਟ ਆ ਜਾਂਦਾ ਸਬਜ਼ੀਆਂ
ਫੇਰ ਤੁਸੀਂ ਤੁਲਸੀ ਵੀ ਉਗਾਈ ਹੈ।
ਤੁਲਸੀ ਵੀ ਲਗਾਈ ਦੀ ਹੈ।
ਹਾਂ ਤੁਸੀਂ
ਲੱਗੀ ਹੋ ਹੈ ਬੱਸ ਉਹਨਾਂ ਦੀ ਹਾਂਜੀ ਜੀ ਹਾ। ਗਲਾ ਖ਼ਰਾਬ ਹੋਏ ਬਿਮਾਰ ਹੋਏ ਬੰਦਾ ਤੇ ਵਧੀਆ ਰਹਿੰਦੀ।
ਤੁਲਸੀ ਦੇ ਸਮੈੱਲ ਹੀ ਬੜੀ ਅੱਛਾ ਆੁੰ ਦੀ ਜ਼ਰੂਰਤੁੰ ਨਾ ਜਿਂਵੇਂ ਕੋਲੇ ਲਾਉ ਤੁਲਸੀ ਦੀ ਹੋਏ। ਅਤੇ ਨਿਆਏ ਬੋਝ ਸ਼ਬੋਤ ਆਉਂਦਾ ਉਹਦੀ ਬੜੀ ਸਮੈਲ ਆਂਦੀ ਹੈ।
ਗੇਦੇ ਦਾ ਵੀ ਲਗਾਈਏ ਦੇਖਣੇ ਆ ਬਾਕੀ ਸੋਚ ਰ
ਹਾਂ। ਉਹ ਤਾਂ ਵੈਸੇ ਬਾਜ਼ਾਰੋਂ ਨਾ ਬਾਜ਼ਾਰੋਂ ਮਿਲ ਜਾਂਦੇ ਨੇ ਬੀਜ ਨਾ ਇਹਨਾਂ ਦੇ ਤੇ ਥੋੜ੍ਹੀ ਦੇਰ ਪਾਣੀ ਚ, ਰੱਖਣਾ ਹੁੰਦਾ ਵ ਥੋੜ੍ਹਾ ਦੇਰ ਪਾਣੀ 'ਚ ਰੱਖ ਕੇ, ਨਾ ਫਿਰ ਉਸਨੂੰ ਨਾਲ ਹੀ
ਮਤਲਬ ਇਹ ਨਾ ਪੌਦਿਆਂ ਦਾ ਇਹ ਹੋ ਜਾਂਦਾ ਕਿ ਬੰਦਾ ਬਾਹਰ ਜਾਏ ਤੇ ਫੇਰ ਥੋੜਾ ਹੋ ਜਾਂਦਾ ਤੇ ਦੱਸਤੇ ਉਹਨਾਂ ਦੀ ਰੱਖ ਰਖਾਸ ਤੇ ਬੱਸ ਹੋ ਜਾਂਦਾ ਕਿੱਥੇ ਜਾਣ ਆਉਣ ਦੀ
ਉ ਜੇ ਬੰਦਾ ਜ਼ਿੰਮੇਵਾਰੀ ਲੈ ਲਵੇ ਤੇ ਤਾਂ ਹੀ ਹੈ ਕਿ ਉਹ
ਹਾਂਜੀ ਉਹ ਫਿਰ ਤਾਂ ਥੋੜੇ ਉਹ ਮੁਰਝਾ ਜਾਂਦੇ ਨੇ ਫਿਰ ਥੋੜਾ ਉਹ ਠੰਡ ਹੈ ਬੰ ਵੈਸੇ ਕਈ ਟੈਕਨੀਕਸ ਤੇ ਆਉਂਦੀਆਂ ਹੋਣੀਆਂ ਨੇ ਅੱਜ ਕੱਲ
ਵੈਸੇ ਤੇ ਉਹ ਜਿਹੜੇ ਦਾ ਪੱਥਰ ਚੱਟ ਦਾ ਪੌਦਾ ਆਉਂਦਾ ਤੇ ਸੁਣਿਆ ਵੀ ਹਨਾ
ਉਹਦਾ ਵੀ ਯੂਜ ਅੱਛਾ ਹਾਂਜੀ, ਅੱਛਾ ਯੂਜ ਹੁੰਦਾ ਉਹਦੇ ਤੇ ਨੂੰ ਲਗਾ ਕੇ ਨੀਜ਼ ਵਗੈਰਾ ਗੋਡੇ ਦਰਦ ਨੇ ਆ ਕਿੱਥੇ ਵੀ ਦਰਦ ਹੈ। ਉੱਥੇ ਉੱਪਰ ਲਗਾ ਕੇ ਲੇਪ ਕਰ ਲਓ ਜਿਵੇਂ ਆਰਾਮ ਮਿਲਦਾ ਰਹਿੰਦਾ ਉਹ
ਮੇਰੀ ਥੈਰਪੀ ਵਾਲੇ ਮੈਂ ਦੱਸਦੇ ਸੀ। ਕਿ ਉਹਨੂੰ ਲਗਾ ਕੇ ਨਾ ਜੀ ਉਹਨੂੰ ਗਰਮ ਕਰੋ। ਅਤੇ ਹੀਟ ਥੋੜ੍ਹਾ ਤਵੇ ਤੇ ਗਰਮ ਕਰਕੇ ਉਸ ਉੱਪਰ ਥੋੜ੍ਹੀ ਜਿਹੀ ਆਪਣੀ ਲਗਾ ਕੇ ਆਪਣਾ ਓਇਲ ਲਗਾ ਕੇ ਜਿੱਥੇ ਪੇਨ ਉੱਥੇ ਲਗਾ ਕੇ ਬੰਨ ਹੋਏ ਬਸ ਸਵੇਰ ਤੱਕ ਪੇਨ ਠੀਕ ਹੋ ਜਾਏਗਾ। ਤੇ ਲਸਣ
ਰਿਲੀਫ ਮਿਲਦਾ। ਲਸਣ ਤੇ ਹਜੇ ਨਹੀਂ ਲਗਾਇਆ ਦਾ
ਹਾਂ। ਲੱਸਣ ਵੀ ਬੜਾ ਉਗਾਉਣ ਦਾ ਬੜਾ ਸੌਖਾ ਤਰੀਕਾ ਹੈ। ਮੈਂ ਉਦੋਂ ਕੋਸ਼ਿਸ਼ ਕੀਤੀ। ਸੀ। ਇੱਕ ਨਾ ਲਸਣ ਦੀ ਦੋ -ਤਿੰਨ ਤੂਰੀਆਂ ਲੈ ਕੇ ਨਾ ਇੱਕ ਸਟੀਕ ਵਿਚ ਉਨੂੰ ਲਗਾ ਦੋ। ਜਿਹੜਾ ਨਿੱਚੇ ਦਾ ਪਾਰਟ ਹੈ ਜ ਜਿੱਥੋਂ ਮਤਲਬ ਉਹ ਗਰੋ ਕਰਦਾ ਛਿੱਲੇ ਜਿਹਨੂੰ ਉਹ ਅੰ ਅੱਧਾ ਪਾਣੀ 'ਚ ਡਿਪ ਕਰ ਲਉ- ਪਾਣੀ 'ਚ ਡਿਪ ਕਰਕੇ ਰੱਖੋ। ਉਹ ਤਿੰਨ ਦਿਨ ' ਵਿੱਚੋਂ ਨਾ ਉਹਨਾਂ ਦੇ ਦੀ ਜੜ੍ਹਾ ਨਿਕਲ ਆਣਗੀਆਂ। ਤਿੰਨ ਦਿਨ ਚ ਜੜ੍ਹਾ ਨਿਕਲਣਗੀਆਂ ਅੱਜ ਤੋਂ ਹਾਂ। ਫੇਰ ਉਹਨੂੰ ਫਿਰ ਤੁਸੀਂ ਮਿੱਟੀ ਚ ਪਾ ਦੋ ਤੇ ਹਫ਼ਤੇ ਤੱਕ ਦਾ ਪੌਤ ਆ ਜਾਏਗਾ ਤੇ ਉਹਦੇ ਪਤੀ ਤੁਸੀਂ ਨਾ ਪੋ ਪੱਤੀਆਂ ਤੋੜ ਕੇ ਵੀ ਅਗਰ ਪਾਓਗੇ ਨਾ ਤਾਂ ਬਿਲਕੁਲ ਲਸਣ ਦਾ ਟੇਸਟ ਹੈਗਾ ਪੱਤਿਆਂ ਨਾਲ ਵੀ ਸਬਜ਼ੀ ਚ ਪਾਓਗੇ ਨਾ ਹਾਂ ਬਿਲਕੁਲ ਬਿਲਕੁਲ ਪ ਮ ਜਾਣਗੀਆਂ ਲਸਣ ਉੱਗੇਗਾ ਲਸਣ ਉਗਦਾ ਵੀ ਜਮੀਨ ਮਤਲਬ ਵਿੱਚ ਉੱਗੇਗਾ ਟੀ ਦੇ ਵਿੱਚ ਹੀ ਪਹਿਲੇ ਉੱਥੇ ਪਤੀਆਂ ਆਣਗੀਆਂ ਪ ਪੱਤੀਆਂ ਪੂਰੀ ਵੱਡੀਆਂ ਫੈਲ ਜਾਣਗੀਆਂ ਪੱਤੀਆਂ ਸੁੱਕ ਜਾਣਗੀਆਂ ਥੱਲੇ ਫਿਰ ਲੱਸਣ ਬਣ ਜਾਵੇਗਾ ਕੋਈ ਗੱਠੜ ਬਣ ਜਾਏਗੀ ਹਾਂ ਹਾਂ ਬੜਾ ਵਧੀਆ ਉਹ ਵੀ ਕਰਨਾ ਉਸੇ ਤਰੀਕੇ ਨਾਲ ਨਿੰਬੂ ਦੇ ਵੀ ਤੁਸੀਂ ਬੀਜ ਨਾਲ ਉਗਾ ਸਕਦੇ ਹੋ ਪਹਿਲੇ ਪਾਣੀ ਚ ਡਿਪ ਕਰਕੇ ਨਾ ਬੜੇ ਸੌਖੇ ਤਰੀਕੇ ਸਿਖਾਉਂਦੇ ਨੇ ਔਨਲਾਈਨ
ਹ ਚੀਜ਼ਾਂ ਤੇ ਬੜੀਆਂ ਨੇ ਬਸ ਉਹਨਾਂ ਦੀ ਰੱਖ ਰਖਾਈ ਵੀ ਬੜੀ ਹੈ ਨਾ ਬਸ ਹੋ ਜਾਂਦਾ ਥੋੜ੍ਹੀ ਦਿੱਕਤ ਹੋ ਜਾਂਦੀ ਥੋੜਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ